ਕਿ ਹਾਲ ਹੈ ਜੀ, ਵਧੀਆ।
ਸਤਿ ਸ੍ਰੀ ਅਕਾਲ-ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਠੀਕ ਹੋ ਜੀ।
ਹਾਂਜੀ, ਵਧੀਆ ਜੀ- ਵਧੀਆ ਚੜਦੀ ਗਲਾ ਜੀ। ਹੋਰ ਦੀ ਸੇਤਾ ਕੈਮ ਨੇ। ਹਾਂਜੀ, ਸਾਰੇ ਵਧੀਆ ਜੀ ਸਭ ਚੜਦੀ ਕਲਾ ਚ, ਮੰਮੀ-ਡੈਡੀ, ਦਾਦਾ-ਦਾਦੀ ਸਭ ਚੜ੍ਹਦੀ ਕਲਾ ਚ।
ਚਲੋ ਜੀ, ਸੇਹਤਾ ਕਹਿਮ ਹੋਣੀ ਚਾਹੀਦੀ ਕਿ ਨਹੀਂ।
ਹਾਂਜੀ-ਹਾਂਜੀ, ਸਾਰੇ ਠੀਕ ਨੇ ਜੀ ਹੋਰ ਤੁਹਾਡੇ ਘਰੇ ਵਧੀਆ ਨੇ ਸਭ।
ਸਬ ਵਧੀਆ ਸਬ।
ਹਾਂਜੀ-ਹਾਂਜੀ, ਮੈਂ ਵੀ ਬਸ ਵੇਲਾ ਸੀਗਾ, ਗਾਣੇ ਸੁਣ ਰਿਹਾ ਸੀ। ਫਿਰ ਤੁਹਾਡਾ ਫੋਨ ਆ ਗਿਆ ਹਾਂਜੀ, ਹਾਂਜੀ, ਹਾਂਜੀ ਬ
ਤੁਹਾੜੀ ਆਵਾਜ਼ ਨਾ ਥੋੜੀ ਨਾ ਕੋਈ ਪਿੱਛੋਂ ਬੋਲ ਰਿਹਾ ਲਗਦਾ
ਉਹ ਨਾ ਕੀਰਤਨ ਚੱਲ ਰਿਹਾ। ਕੀਰਤਨ ਚਲ ਰਿਹਾ। ਰੁਕੋ ਦੋ ਮਿੰਟ।
ਹਲੇ ਵੀ ਆ ਰਹੀ ਹੈ ਭਾਜੀ ਅਵਾਜ? ਹੁਣ ਠੀਕ ਆ ਹਨਾ। ਅਸੀਂ ਹਿਪ, ਹੋਪ ਸੁਣੀ ਦਾ ਭਾਜੀ ਹਿਪ, ਹੋਪ ਹੋ ਗਿਆ ਆਪਣਾ ਪੁਰਾਣੇ ਗਾਣੇ ਵੀ ਸੁਣ ਲਈ ਦੇ ਆ ਮਾੜੇ ਮੋਟੇ ਜ਼ਿਆਦਾਤਰ ਤਾਂ ਪੰਜਾਬੀ ਸੁਣਨਾ ਵਾ ਪੰਜਾਬੀ।
ਪੰਜਾਬੀ ਕਿਹੜੇ ਕਿਹੜੇ ਸੁਣ ਲੈਂਦੇ ਹੋ?
ਪੰਜਾਬੀ ਗੁਰਿੰਦਰ ਗਿੱਲ ਹੋ ਗਿਆ ਆਪਣਾ ਇਹ ਪਿੰਡ ਲੋ ਸਿੱਧੂ ਦੇ ਪਹਿਲਾਂ ਸੁਣਦੇ ਹੁੰਦੇ ਸੀ ਕਰਨ ਔਜਲਾ। ਅੱਜ ਕੱਲ੍ਹ ਨਵੇਂ, ਨਵੇਂ ਸਿੰਗਰ ਆ ਰਹੇ ਨੇ ਨਿਰਵੈਰ ਪਨੂੰ ਹੋ ਗਿਆ। ਆਪਣਾ ਹੋਰ ਓ ਵੀ ਬਹੁਤ ਸਿੰਗਰ ਨੇ ਵੈਸੇ ਮਨਕਿਰਤ ਔਲਖ ਵੀ ਵਧੀਆ ਉਹਦੇ ਵੀ ਗਾਣੇ ਘੈਂਟ ਨੇ।
ਜ਼ਿਆਦਾ, ਕਿਆਦਾ
ਥੋਡੇ ਹਾਂਜੀ, ਹਾਂਜੀ ਥੋਡੇ ਕਿਹੜੇ ਹੈਗੇ ਨੇ ਫੇਵਰੇਟ ਗਾਣੇ ਵੈਸੇ? ਕਿਹੜੇ ਸਿੰਗਰ ਦੇ ਸੁਣਦੇ ਹੋ? ਮੈਨੂੰ ਭਾਜੀ ਜ਼ਿਆਦਾ ਤੇ ਐਸ ਐਮ ਜੀ ਦੇ।
ਇਹ ਕੋਣ ਹੇਗਾ ਵੀ ਐਸ ਐਮ ਜੀ?
ਇਹ ਭਾਜੀ ਰੈਪਰ ਹੈਗੇ ਆਂ ਪੰਜਾਬੀ ਗਾਣਿਆਂ ਦੇ ਤਿੰਨ ਹੈਗੇ ਆਂ ਹਾਂਜੀ, ਹਾਂਜੀ। ਪੰਜਾਬੀ, ਪੰਜਾਬੀ ਰੈਪ ਕਰਦੇ ਹੈ। ਹਾਂਜੀ, ਹਾਂਜੀ ਵ ਮੈਨੂੰ ਵੀ ਬਹੁਤ ਸ਼ੌਂਕ ਹੈ ਵੈਸੇ ਰੈਪ ਦਾ ਮੈਂ ਵੀ ਲਿਖਦਾ ਰਹਿੰਦਾ ਵਾ ਮਾੜੇ ਮੋਟੇ।
ਅੱਛਾ ਜੀ
ਹਾਂਜੀ, ਹਾਂਜੀ ਮੈਨੂੰ ਵੀ ਮਾੜਾ ਮੋਟਾ ਸੱਚੀ ਸ਼ੌਕ ਹੈ ਵੈਸੇ।
ਚਲੋ ਹੁਣ।
ਹਾਂਜੀ ਓੰਜ ਮੈਂ ਦੋ ਤਿੰਨ ਗਾਣੇ ਰੈਡੀ ਆ ਮੇਰੇ।
ਅੱਛਾ।
ਹਾਂਜੀ, ਹਾਂਜੀ
ਸੋਚਿਆ ਉਹਨੂੰ ਕੱਢਣ ਬਾਰੇ ਕਿ ਨਹੀਂ ਰਿਲੀਜ਼ ਕਰਨ ਬਾਰੇ।
ਬਹ ਹਾਲੇ ਥੋੜ੍ਹਾ ਉਹ ਗ਼ਲਤੀਆਂ ਸਹੀ ਕਰ ਰਹੇਆਂ ਫੇਰ ਬਾਅਦ ਚ ਦੇਖਾਂਗੇ। ਹਾਂਜੀ, ਬਸ ਥੋੜਾ ਕੰਮ ਪਹਿਲੇ ਸਿੱਖ ਰਹੇ ਹੁੰਦੈ ਨਾ ਹਲੇ ਸਟਾਰਟਿੰਗ ਹੈ ਵੈਸੇ। ਹਲੇ ਇੰਨੀ ਨੌਲੇਜ ਨਹੀਂ ਹੈ ਥੋੜੀ ਪ੍ਰੈਕ ਟਿਸ ਕਰ ਰਿਹਾ ਚੰਗੀ ਤਰ੍ਹਾਂ ਹਾਂਜੀ, ਹਾਂਜੀ ਬਸ ਸੁੁਣਦਾ ਰਹਿੰਦਾ ਗਾਣੇ ਫਿਰ ਮੈਂ ਮੂਡ ਵਧੀਆ ਰਹਿੰਦਾ।
ਸੁਣ ਸਕਦੇ ਬਾਈ ਯਾਰ ਅਤੇ ਜੋੜਨ ਸੰਧੂ ਹੋ ਗਿਆ।
ਹਾਂਜੀ, ਹਾਂਜੀ ਵਧੀਆ ਸਿੰਗਰ ਨੇ ਸਾਰੇ ਐ।
ਸਿੱਧੂ ਮੂਸੇਵਾਲਾ ਹੋ ਗਿਆ। ਗੁਰਨਾਮ ਭੁੱਲਰ ਹੋ ਗਿਆ ਇਹਨਾਂ ਦੇ ਗਾਣੇ ਵਧੀਆ ਵਧੀਆ ਹੁੰਦੇ ਨੇ।
ਸਾਤਸੰਗਤ ਦੀ ਕਸਤੂਰੀ ਦੀ ਖੁਸ਼ਬੂ ਏਨੀ ਹਈ ਹੈ ਦ ਮੈਂ ਵੈਸੈ ਕਿਹੜਾ ਭਾਜੀ?
ਜ਼ਿਆਦਾ ਮਨਪਸੰਦ ਦਾਰ ਗਾਣਾ ਕਿਹੜਾ ਤੁਹਾਡਾ?
ਜ਼ਿਆਦਾ ਮਨ ਪਸੰਦ ਮੇਰਾ ਗਾਣਾ ਸਿੱਧੂ ਦਾ ਹੈਗਾ ਇੱਕ ਡੀਅਰ ਮਾਾਮਾ।
ਇਹ ਕੇੜਾ ਗਾਣਾ?
ਡੀਅਰ ਮਾਮਾ, ਡੀਅਰ ਮਾਮਾ ਹੈਗਾ ਨਾ ਗਾਣਾ। ਕਦੇ ਸੂਰਜ ਵਾਂਗੂ ਤਪਦਾ, ਕਦੇ ਸ਼ਾਂਤ ਸਵੇਰੇ ਵਰਗਾ ਐ ਵਾਲਾ
ਹਾਂ ਹਾਂ ਮੈਨੂੰ ਲੱਗਦਾ ਹੈ ਕਿ ਮਾਂ ਮੈਂ ਤੇਰੇ ਵਰਗਾ ਹਾਂ ਬਹੁਤ ਸੋਹਣਾ ਗਾਣਾ ਹੈ।
ਅਰੇ ਸੂਰਤ। ਤਾਲ ਤਾਂ ਮੈਨੂੰ ਆਉਂਦੀ ਨਹੀ ਬਿਲਕੁਲ ਵੀ ਬਸ ਰੈਪ ਰੂਪ ਕਰ ਲੈਂਦੇ ਆ ਮਾੜੀ ਮੋਟੀ।
ਅੱਛਾ ਅੱਛਾ।
ਹਾਂਜੀ, ਹਾਂਜੀ, ਹਾਂਜੀ।
ਚਲੋ ਉਹ ਤੇ ਮਾਲਕ ਦੇ ਹੱਥ ਆ ਰੈਪ ਰੂਪ ਕਰਾਣੇ ਹੈ।
ਹਾਂਜੀ, ਹਾਂਜੀ, ਹਾਂਜੀ ਵ ਬੰਦਾ ਜਿਵੇਂ ਕਈ ਵਾਰ ਬੋਰ ਹੁੰਦਾ ਹਨਾ ਬੰਦਾ। ਫਿਰ ਸੌਂਗ ਸੁਣ ਲਏ ਮੂਡ ਇੱਕਦਮ ਚੇਂਜ ਹੋ ਜਾਂਦਾ ਬੰਦੇ ਦਾ ਮਤਲਬ ਮਿਊਜਿਕ। ਤਾਂ ਹੀ ਬਹੁਤ ਬੈਨੀਫਿਟ ਮਿਊਜ਼ਿਕ ਦਾ ਬੜਾ ਇਫੈਕਟ ਪੈਂਦਾ ਬੰਦੇ ਉੱਤੇ।
ਭਾਜੀ ਬਿਲਕੁਲ ਪੈਂਦਾ ਹੈ ਜੇ ਤੁਸੀਂ ਨਾ ਕੋਈ ਇੱਦਾਂ ਦਾ ਪ੍ਰਮੋਟ। ਜਿਸ ਤਰ੍ਹਾਂ ਦਾ ਗਾਣਾ ਸੁਣੋ ਆਪਣੇ ਆਪ ਨੂੰ ਉਹ ਚੀਜ਼ ਤੁਸੀਂ ਸੋਚੋ ਮੈਂ।
ਹਾਂ, ਉਹ ਬੰਦਾ ਮੋਟੀਵੇਟ ਵੀ ਕਰਦਾ। ਜਿਵੇਂ ਜੇਕਰ ਆਪਾਂ ਸੈਡ ਗਾਣੇ ਸੁਣ ਰਹੇ। ਥੋੜ੍ਹਾ ਸੈਡ ਵੀ ਬਣਾ ਦਿੰਦਾ ਬੰਦੇ ਨੂੰ ਹਾਂ। ਇਹ ਗੱਲ ਹੈ ਫੇਰ ਉਹੀ ਮੂਡ ਬਣ ਜਾਂਦਾ ਉਹੋ ਜਿਹਾ।
ਮੂਡ ਦੇ ਹਿਸਾਬ ਨਾਲ ਬੰਦਾ ਗਾਣੇ ਸੁਣ ਲੈਂਦਾ ਹੈ ਕਿ ਨੀ।
ਹੈ ਮਿਊਜ਼ਿਕ ਦਾ ਬਹੁਤ।
ਬਿਲਕੁਲ ਭਾਜੀ, ਤਾਂ ਹੀ ਤਾਂ ਦੇਖੋ ਮਿਊਜ਼ਿਕ ਮੰਨਿਆ ਵਾ। ਹੁਣ ਪਹਿਲੇ ਹਿੰਦੀ ਗਾਣੇ ਸਿਗੇ ਕਿੰਨੇ ਵਧੀਆ ਵਧੀਆ ਗਾਣੇ ਆਉਂਦੇ ਸੀਗੇ ਲੋਕੀ ਸੁਣਦੇ ਨਹੀਂ ਗੇ ਹਾਂ।
ਤਾਂ ਨਾਸ਼ ਹੀ ਮਾਰਤਾ ਬੋਲੀਵੁੱਡ ਵਾਲਿਆਂ ਨੇ ਗਾਣਿਆਂ ਦਾ। ਪਹਿਲੇ ਹੁੰਦੇ ਸੀਗੇ ਗਾਣੇ ਵਧੀਆ ਨਾ ਬੋਲੀਵੁੱਡ ਦੇ ਹਿੰਦੀ ਗਾਣੇ।
ਬਿਲਕੁਲ ਜੀ ਪਹਿਲਾਂ ਦੇ ਗਾਣੇ ਚ ਨਾ ਸਿਰ ਪੈਰ ਹੁੰਦਾ ਸੀ। ਅੱਜ ਕੱਲ੍ਹ ਦੇ ਗਾਣੇ ਚ ਜੋ ਆ ਰਿਹਾ। ਠੀਕ ਹੈ ਜੀ, ਕੋਈ ਸਮਝ ਨਹੀਂ ਆਂਦੀ ਕਿਸੇ ਨੂੰ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ ਕਿ।
ਹਾਂਜੀ, ਹਾਂਜੀ ਬਿਲਕੁਲ। ਬਿਲਕੁਲ, ਬਿਲਕੁਲ।
ਹੁਣ ਅੱਜ ਕੱਲ੍ਹ ਇੱਕ ਜਿਹੜਾ ਜੋਰਡਨ ਸੰਧੂ ਦੇ ਗਾਣੇ ਬਹੁਤ ਸੋਹਣੇ ਸੋਹਣੇ ਹੈਗੇ ਨੇ।
ਜੋਰਡਨ ਸੰਧੂ ਦੇ ਗਾਣੇ ਬੜੇ ਵਧੀਆ ਹੈਗੇ ਨੇ ਹਾਂਜੀ ਦਿਲਜੀਤ ਹੋ ਗਿਆ ਆਪਣਾ ਉਹਨੇ ਕਿੰਨੇ ਗਲੋਬਲ ਲੈਬ। ਬੁਲ ਤੇ ਲੈ ਗਿਆ ਗਾਣਿਆਂ ਨੂੰ ਦਿਲਜੀਤ ਵੀ ਹਨ ਨਾ ਦੇਖੋ।
ਹੁਣ ਜੋੜਨ ਦੀ ਐਲਬਮ ਆਉਣੀ ਸੀ ਮੈਂ ਅੱਜ ਆਣੀ ਸੀ ਕਿ ਆਣੀ ਸੱਤ ਤਰੀਕ ਨੂੰ ਆਣੀ ਸੀ।
ਆਹੋ ਆਪਤਾ ਨੀ ਸੱਤ ਨੂੰ ਆਉਣੀ ਸੀਗੀ ਸ਼ਾਇਦ ਸੱਤ ਅੱਜ ਹੀ ਹੈ ਸੱਤ।
ਅੱਜ ਐਲਬਮ ਆਉਣੀ ਸੀ ਜੋੜਨ ਦੀ। ਹਾਂ ਹੁਣ ਮੈਂ ਉਹਦੇ ਵੀ ਗਾਣੇ ਕੱਢ ਕੇ ਸੁਣਾਂਗਾ ਕਿਹੜੇ ਕਿਹੜੇ ਗਾਣੇ ਕੱਢੇ ਨੇ ਜੋਰਡਨ ਨੇ।
ਅਰਜੈਂਟ ਲੋਕ ਆ ਉਹਦੇ ਵੀ ਕਿੰਨੇ ਵਧੀਆ ਗਾਣੇ ਆ ਨਾ। ਹਿਸਟੋਰੀਕਲ ਗਾਣੇ ਵੀ ਬਣਾਉਂਦਾ ਉਹ।
ਬਿਲਕੁਲ।
ਸਾਰੇ ਟਾਈਪ ਸਾਰੇ ਟਾਈਪ ਗਾਂਉਦਾ ਉਹ ਜਿੰਨੇ ਵੀ ਹੈ। ਹਿਸਟੋਰੀਕਲ ਹੋ ਗਏ ਰੋਮਾਂਟਿਕ
ਇੱਕ ਹੁਣ ਇੱਕ ਜਿਹੜਾ ਸੀਮਾ ਬਾਬਾ ਹੈਗਾ ਵਾ।
ਚੀਮਾ ਬਾਈ ਬਾਬਾ ਹਾਂਜੀ, ਹਾਂਜੀ।
ਉਹਨੇ ਤਾਂ ਸਾਰੇ ਗਾਣੇ ਸਹੀ ਕੱਢੇ ਨੇ ਕਿ ਨਹੀਂ।
ਉਹਨੇ ਵੀ ਸਹੀ ਕੱਢੇ ਨੇ ਗਾਣੇ ਹਾਂ ਹਾਂ ਸਹੀ ਗਾਣੇ ਕੱਢ ਰਿਹਾ ਜੋ ਬੋਲਦਾ ਸੱਚ ਹੋ ਜਾਂਦਾ।
ਕਹਿੰਦੇ ਸਕੋਚੀਆ ਬੈਂਕ ਲੁੱਟਣਾ ਸਕੋਚੀਆ ਬੈਂਕ ਲੁੱਟਿਆ ਗਿਆ। ਕਿ ਨਹੀਂ
ਉਹ ਲੁੱਟਿਆ ਗਿਆ ਉਹ।
ਹੋਰ ਜਹਾਜ਼ ਨੂੰ ਅੱਗ ਲੱਗ ਜਾਣੀ ਹੈ ਹਾਂ।
ਨਹੀਂ ਟਰੰਪ ਨੇ ਫਿਰ ਬੈਨ ਹੀ ਕਰਤੇ ਹਨਾਂ। ਹੋਰ ਕੀ ਕਹਿੰਦੇ ਡਿਪੋਰਟ ਕਰਤੇ ਬੰਦੇ ਓਥੋਂ ਦੀ ਹਾਂ।
ਸਹੀ ਗਾਣੇ ਜਿੱਦਾਂ ਕਿਦਾਂ ਗਾਣੇ ਕੱਢਣ ਉਦੋ ਇੱਕ ਕਹਿੰਦਾ ਸੀਗਾ ਸਮ। ਦੁਰਾਏ ਚ ਆਉਂਦਾ ਕਾਲਾ ਮਾਲ ਤੇ ਉਹ ਨੂੰ ਅੱਗ ਹੀ ਲੱਗ ਗਈ ਸੀ। ਜਹਾਜ ਨੂੰ।
ਸਹੀ ਗੱਲ ਆ ਆਹੋ, ਆਹੋ। ਇੱਕ ਹੈਗਾ ਸੀ ਨਾ ਉਹ ਰਾਣਾ ਰਾਣਾ ਗੁਰਜੀਤ ਸੀਗਾ ਸ਼ਾਇਦ।
ਮੈਂ ਬੜੀ ਰਾਨਾ ਗੁਰਜੀਤ ਦੇ ਗਾਨੇ ਸੁੱਨੇ ਨੀਗੇ।
ਨੀ ਨੀ ਓ ਸਿੰਗਰ ਨੀ ਐ, ਓ ਚੀਮੇ ਬਾਈ ਨੇ ਓਦੇ ਬਾਰੇ ਕੁੱਝ ਕੇਆ ਸੀ, ਉਦੇ ਘਰੇ ਛਾਪਾ ਪੈ ਗੇਆ ਸੀਗਾ।
ਅੱਛਾ ਜੀ।
ਕੀ ਮੈਂ ਮੁੱਡ ਤੋ ਈ ਟੀਟ ਜਿੱਦਾਂ ਰਾਣਾ ਗੁਰਜੀਤ, ਐਵੇਂ ਓਦੇ ਘਾਰ ਛਾਪ ਪਵੇ ਗੇ ਸੀ ਰਾਨਾ ਗੁਰਜੀਤ ਦੇ ਘਾਰ।
ਅੱਛਾ, ਅੱਛਾ।
ਹਾਂ, ਹਾਂਜੀ, ਹਾਂਜੀ।
ਤੇ ਜਿਤੇ-ਜਿਤੇ ਗਾਣਾ ਲਿਖੇਐ ਓਦੇ-ਓਦੇ ਭਾਰਾ ਪੇਐ। ਹੂੰ, ਗਾਣੇ ਵੈਸੇ ਵਦੀਆ ਹੁੰਦੇ ਨੇ ਭਾਜੀ ਐ ਪੰਜਾਬੀ ਗਾਣੇ ਤੇ ਮੈਨੂੰ ਸੁਨ ਕੇ ਨਾ ਜਾਦਾ ਮਜਾ ਆਂਦੈ, ਇੱਕ ਪੰਜਾਬੀ ਗਾਣੇ ਤੇ ਦੂਜੀ ਗਾੱਲ ਕਰੀਏ ਅਪਾਂ ਹਿੰਦੀ ਗਾਣੇ ਦੀ ਹੂੰ, ਤੁਸੀ ਜਾਦਾ ਸੁਨਨਾ ਕਿਨੂੰ ਪਸੰਦ ਕਰਦੇ ਓ?
ਤਿੰਨ ਸਾਲ, ਤਿੰਨ-ਚਾਰ ਸਾਲ ਪੈਲਾਂ ਮੈਂ ਇੰਗਲਿਸ਼ ਗਾਣੇ ਬੜੇ ਸੁਨਦਾ ਹੁੰਦਾ ਸੀ। ਓ ਬੜੇ ਸੁਣੇ ਆ, ਮੈਂ ਰੈਪ ਬੜੇ ਸੁਣੇ ਆ ਅਪਣਾ।
ਅੱਸ਼ਆ।
ਤੂ ਪਾਕ ਨਿਪਸੀ ਫਿਫਟੀ ਸੈਂਟ ਈਜੀ ਈ ਤੇ ਪਲਸ ਟੈਨ ਤਾਸੂਨ ਬੜੇ ਸੁਣੇਆ ਮੈਂ ਰੈਪ ਹੱਲੇ ਵੀ ਕਈ ਵਾਰ ਮੂਡ ਕਰ ਜਾਂਦੈ ਮੈਂ ਸੁਨ ਲੈਂਨਾ ਵਾ ਮੈਂ ਸਨੂਪਡੋਗ, ਬਿਗ ਬੀ ਬੜੇ ਵੱਡੇ-ਵੱਡੇ ਸਿੰਗਰ ਰਹੇ ਨੇ, ਹੋਲੀਵੁੱਡ ਦੇ ਵੀ, ਬੋਲੀਵੁੱਡ ਚ ਵੀ।
ਅੱਛਾ ਜੀ।
ਪ੍ਰਾਈਵੇਸ ਕੋਟ, ਹਾਂਜੀ-ਹਾਂਜੀ।
ਤੇਜੋ ਭਾਜੀ ਤੂਸੀ ਨੀਂਦ ਤੇ, ਇੱਕ ਸਿੰਗਰ ਸਾਡਾ ਰੈ ਗੇਆ ਬੋਤ ਸੋਣੇ ਗਾਨੇ ਗਾੰਦੈ, ਮੂਸੇਵਾਲੇ ਤੋਂ ਬਾਦ ਆਯੈ ਬਾਈ।
ਮੂਸੇਆਲੇ ਤੋਂ ਬਾਦ ਕਰਨ ਔਜਲਾ, ਗੁਲਾਬ ਸਿੱਧੂ ਭਾਜੀ ਔਏ ਹੋਏ ਬਈ ਜੈਮ ਮੈਰੀਅਲ ਜਾ ਬੰਦਾ ਹੈਗੈ ਸੱਚੀ ਓ। ਬੰਦਾ ਸੱਚੀ ਬੋਤ ਨਾਈਸ ਐ ਓ, ਬੋਤ ਵਦੀਆ ਬੰਦੈ ਭਾਜੀ ਓ ਕੱਲਾ ਹੈਗੈ ਜਿੱਨੇ ਸਿੱਧੂ ਦੇ ਪਰਿਵਾਰ ਨੂੰ ਸਪੋਰਟ ਕੀਤੈ।
ਬਿਲਕੁਲ, ਬਿਕੁਲ, ਬਿਕੁਲ।
ਬਾਕੀ ਕੋਈ ਵੀ ਸਿੰਗਰ ਸਪੋਰਟ ਨੀ ਕਾਰ ਰੇਆ ਔਨਾਂ ਨੂੰ। ਕੱਲਾ ਐਈ ਸਪੋਰਟ ਕਾਰ ਰੇਆ, ਨਾਲ ਖੜੈ ਓਨਾਂ ਦੇ। ਗੁਲਾਬ ਸਿੱਧੂ ਨੀ, ਨਾਲ ਖੜੇ ਹੁੰਦਾ ਓਨਾ ਦੇ ਮਾਂ-ਪੇਓ ਦੇ। ਜਿਵੇਂ ਕਈ ਵਾਰ ਪ੍ਰੋਟੈਸਟ ਕਾਰ ਰੇ ਹੁੰਦੈ ਆ ਮਾਂ-ਪੇਓ ਹੇਨਾ, ਜਿਦੇ ਓਦੀ ਪੇਮੈਂਟ ਨੀ ਆਰੀ ਸੀ। ਉਚ ਨਾਲ ਖੜਦੈ ਓ ਬੋਤ ਵਾਰ ਦੇਖੇਆ ਮੈਂ ਖੜਦੈ ਈ ਐ ਨਾਲ ਬੋਤ ਵਾਰੀ, ਓਵੀ ਆ ਸਿੱਧੂ ਈ ਸੀ। ਸਿੱਧੂ ਨੇ ਈ ਸਪੋਟ ਕੀਤਾ ਓਨੂੰ ਪੈਲਾਂ।
ਫੇਰ
ਓ ਐਹਸਾਨ ਨੀ ਭੁਲਦਾ ਗੁਲਾਬ।
ਜੇ ਬਈ ਆੱਜ ਸਿੱਧੂ ਮੂਸੇਆਲਾ ਸਿੰਗਰ ਹੁੰਦਾ ਨਾ
ਹੂੰ, ਜੇ ਆੱਜ ਜਿੰਦਾ ਹੁੰਦਾ ਨਾ, ਓ ਬੋਤ, ਬੋਤ ਤਗੜੇ ਗਾਣੇ ਕੱਡਦਾ ਓ ਵੀ। ਟੋਪ ਤੇ ਹੁੰਦਾ ਉਤੇ ਨੀ ਕੈੜੇ-ਕੈੜੇ ਬੋਤ ਉਪਰ ਲੈਵਲ ਤੱਕ ਓ ਜਾਂਦਾ ਇਸ ਟੈਮ ਤੱਕ।
ਕਰਨ ਓਜਲਾ ਦੇ ਉਤੇ ਹੋਣਾ ਸੀ ਐਨੇ ਇਸ ਟੈਮ।
ਕੁਛ ਨੀ ਤੂੰ, ਔਜਲੇ ਤੇ ਮੈਨੂੰ ਇੰਨਾ ਨੀ ਸਈ ਲਗਦਾ ਵੈਸੇ।
ਕਰਨ ਔਜਲਾਂ ਵਾਂਗ ਥੋੜੀ ਆਕੜ ਜੀ ਹੈਗੀ ਏ। ਕਦੀ ਗਾਣੇ ਗਾਂਦ
ਓ ਆਕੜ ਐ ਓਦੇ ਚ ਥੋੜੀ ਜੀ, ਹਾਂ ਸਈ ਗਾੱਲ ਐ। ਨਾਲੇ ਕੈੰਦੇ ਬੀ ਐਦਾ ਵੀ ਰੋਲ ਹੈ ਥੋੜਾ ਔਜਲੇ ਦਾ, ਵੀ ਮਰਡਰ ਚ। ਬੀ ਐ ਪੈਲਾਂ ਨਾ ਬੰਦੇ ਲਾਬਦਾ ਹੁੰਦਾ ਸੀ, ਸਿੱਧੂ ਨੂੰ ਮਰਾਨ ਅਸਤੇ।
ਅੱਛਾ ਜੀ।
ਹੋਣੇ ਸੁਲਤਾਨ ਨੇ ਵਿੱਚੇ ਨਾ ਲਾਈਵ ਆ ਕੇ ਕੇਆ ਸੀ ਬਈ ਏ ਕੋਜਲਾ ਤੇ ਬੰਦੇ ਲੱਭ ਕਰਦਾ ਸੀ ਸਿੱਧੂ ਨੂੰ ਹਰਾਣਾ ਸਟਾਰਟਿੰਗ ਚ ਪਹਿਲਾਂ, ਕਿਆ ਪਤਾ ਵੀ ਉਹਨੂੰ ਰੋਲ ਹੋਏ। ਐਦ ਡੈਥ ਚ ਇਹਦੇ ਮੋਡਰ ਚ।
ਅੱਛਾ, - ਅੱਛਾ।
ਤੁਸੀਂ ਤੁਹਾਨੂੰ ਪਤਾ ਹੋਣਾ ਪੈਲਾਂ ਕਿੰਨੇ ਬੀਫ਼ ਚੱਲੀ ਜਾਣਾ ਸਿੱਧ ਵੀ ਤੇ ਕਰਨਗੇ। ਬੜੀ ਤਕੜੀ ਬੀਫ ਚੱਲੀ ਸੀ। ਸੈਡ ਤੇ ਕਰਨ ਔਜਲਾ ਦੇ ਫੈਨ, ਇੱਕ ਸੈਡ ਤੇ ਸਿੱਧੂ ਦੇ।
ਪਰ ਆਪਾਂ ਨੂੰ ਤਾਂ ਬਈ ਸੀ ਗੱਲ ਸਾਂ ਸਿੱਧੂ ਮੂਸੇ ਦਾ ਹਰ ਇੱਕ ਗਾਣਾ ਪਸੰਦ ਹੈਗਾ ਵਾ। ਪਿੱਛੇ ਜੇੜਾ ਅ ਪਿੱਛੇ ਜੇੜਾ ਏਨਾਂ ਨੇ ਗਾਣਾ ਗਾਇਆ ਸੀ ਨਾ, ਪਿੱਛੇ ਜੇੜਾ ਐਨੇ ਗਾਣਾ ਤੇ ਟੋਚਨਾ ਦਾ ਜੱਟ ਵੀ ਸ਼ੌਕੀਨ ਮੋਢੇ ਤੋਂ। ਜੇ ਰਿਹਾ ਕਿਆ ਤੈਨੂੰ ਲੈ ਚ ਖਿੱਚ ਕੇ, ਕੇ ਨਹੀਂ। ਫਿਰ ਤੇਰੇ ਬਿਨਾ ਹੈਗਾ ਸੀਗਾ ਤੇ ਬਾਈ-ਬਾਈ ਕੈੰਦੀ ਦੁਨੀਆਂ ਤੈਨੂੰ ਸਾਰਾ ਦਿਨ ਦਿਹਾੜੀ
ਹਾਂ ਉਹਦੇ 'ਚ ਗੁਲਾਬ ਸਿੱਧੂ ਹੈਗਾ ਸੀ ਉਸ ਗਾਣੇ ਚ।
ਆਹੋ, ਗੁਲਾਬ ਸਿੱਧੂ ਸੀਗਾ, ਅੰਮ੍ਰਿਤਪਾਲ ਸੀਗਾ?
ਲਿਆਣੀ ਨਹੀਂ ਗੁਲਾਬ ਸਿੱਧੂ ਦੀ। ਨਹੀਂ-ਨਹੀਂ-ਨਹੀਂ-ਨਹੀਂ-ਨਹੀਂ। ਨਹੀਂ ਬਾਈ, ਬਾਈ ਚ ਉਹ ਹੈਗਾ ਜਿਹੜਾ ਉਹ ਹੈਗਾ ਸੀ ਨਾ ਬੰਬੀਹਾ ਬੋਲੇ ਉਹਦੇ ਚ ਹੈਗਾ ਸੀ ਅੰਮ੍ਰਿਤਮਾਨ ਬੰਬੀਹਾ ਬੋਲੇ ਗਾਣੇ ਚ ਹਾਂ ਉਹਦੇ ਚ ਉਹਦੇ ਚ ਸੀਗਾ ਉਹ ਅੰਮ੍ਰਿਤਮਾਨ। ਬਾਈ-ਬਾਈ ਚ ਅਪਣਾ ਗੁਲਾਬ ਸਿੱਧੂ ਸੀ।
ਅੱਛਾ ਗੁਲਾਬ ਸਿੱਧੂ ਸੀ ਗਾਣੇ ਵਧੀਆ ਗਾਏ ਨੇ ਜੋ ਵੀ ਹੈਗੇ ਨੇ--ਗਾਣੇ ਸਾਰੇ ਸੁਣੇ ਗਏ ਨੇ ਹਾਂ
ਇੱਕ ਪੈਲਾ ਹੁੰਦਾ ਸੀ ਸਈ ਯੋ-ਯੋ-ਹਨੀ ਸਿੰਘ।
ਉਹ ਕੀਤੀ ਸੀ ਪਰ ਉਹ ਪਹਿਲਾਂ ਬਹੁਤ ਹਿੱਟ ਸੀਗਾ
ਉਦਾਂ ਵੀ ਬਲੂਟੂਥ ਆਇਰ ਹੈਗਾ ਸੀ ਇੱਕ ਟਾਈਮ ਤੇ ਬਹੁਤ ਤਗੜਾ, ਉਦਾ ਟੋਪ ਨੰਬਰ ਵਨ ਤੇ ਸੀਗਾ ਔ, ਨਸ਼ੇ ਕਰਕੇ ਥੋੜਾ ਓਹ, ਹਾਂ। ਨਸ਼ੇ ਕਰਕੇ ਔਣ ਹੋ ਗਿਆ ਥੋੜਾ। ਬਾਕੀ ਫਿਰ ਵੀ ਅਗਲਾ ਕੰਮ ਬੈਕ ਕਰ ਹੀ ਰਿਐ ਠੀਕ-ਠਾਕ ਹੈਨਾ। ਦੁਕਾਨ ਚੱਲ ਰਹੀ ਉਹਦੀ ਵਧੀਆ।
ਮੈਨੇ ਨਾ ਪੀ ਪਾਰਕ ਨਾਮ ਏ, ਕੀ ਨਾਮ ਏ ਔਦਾ? ਹਰਪ੍ਰੀਤ ਬਰਾੜ ਉਦੇ ਗਾਣੇ ਬਹੁਤ ਸੁਣ ਨੇ ਬਹੁਤ ਸੋਹਣੇ ਉਹਦੇ। ਤਾਣਾ ਹੈ ਨਾ ਉਦਾਂ।
ਤਾਂ ਉਹਦੇ ਸੁਣੋ ਗਾਣੇ ਪੁਸਤਿੰਦਰ ਦੇ ਪੁਸਤਿੰਦਰ
ਸਹੀ।
ਪੁਸਤਿੰਦਰ ਦੇ ਸੈਡ ਸੌਗ ਭਾਜੀ ਮੈਂ ਕਹਿੰਦਾ ਹੋਏ, ਹੋਏ, ਹੋਏ ਬੜੇ ਕੈਂਟ ਗਾਣੇ
ਕੋਈ ਨਹੀਂ ਮੈਂ ਹੁਣ ਉਹਦੇ ਹੀ ਸੈਡ ਸੁਣਾ ਤੁਸੀਂ ਕਹਿ ਤਾਂ ਨਾ। ਮੈਂ ਇੱਕ ਮਿੰਟ ਓਦਾ ਸੈਡ ਸੋੰਗ ਸੁਣ ਕੇ ਨਾ ਉਨੂੰ ਫੋਨ ਕਰਦਾ ਭਾਜੀ, ਠੀਕ ਏ।
ਹਾਂਜੀ, ਹਾਂਜੀ।
ਓ-ਓਕੇ ਭਾਜੀ ਓਕੇ, ਓਕੇ ਸਰ ਸਤਿ ਸ੍ਰੀ ਕਾਲ ਜੀ, ਸਤਿ ਸ਼੍ਰੀ ਕਾਲ।
ਜਾਵਾਂ ਕਾਂ। ਕੱਟੇ ਮੈ ਕੱਟਾਂ ਜੀ।